ਹ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੈਲੋ ਹੈਲੋ, ਆ ਰਹੀ ਆਵਾਜ਼ ਆ ਰਹੀ ਤੁਹਾਨੂੰ। ਹਾਂਜੀ ਆ ਰਹੀ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਵਧੀਆ, ਵਧੀਆ। ਤੁਸੀਂ ਦੱਸੋ ਕਿਵੇਂ ਹੋ?
ਹੋਰ ਕੀ ਕਰਦੇ? ਮੈਂ ਵੀ ਵਧੀਆ। ਹੋਰ ਕੀ ਕਰਦੇ?
ਬਸ ਮਸ਼ੀਨ ਲਾਈ ਸੀ ਅੱਜ, ਥੋੜੇ ਕੱਪੜੇ ਸੀ, ਮੈਂ ਕਿਹਾ ਚਲੋ ਹਾਂ ਨਹੀਂ-ਨਹੀਂ ਮੈਮ ਤਾਂ ਧੋਨੇ ਆਉਂਦੇ ਸਿਲਦੇ ਤੇ ਮੰਮੀ ਨੇ
ਅੱਛਾ-ਅੱਛਾ ਠੀਕ ਹੈ ਠੀਕ ਹੈ ਹੋਰ ਸੁਣਾਓ? ਬਸ ਵਧੀਆ, ਮੈਂ ਵੀ ਹੁਣੇ ਆਈ ਸੀ।
ਅੱਛਾ ਕੱਲ-ਕੱਲ ਧੋਣੇ ਸੀ ਪਹਿਲੇ ਕੱਪੜੇ ਫਿਰ ਗੈਸ ਚ ਆ ਗਏ। ਬਸ ਫੇਰ, ਮੈਂ ਕਿਹਾ ਚਲੋ ਹੁਣ ਜ਼ਿਆਦਾ ਨਾ ਹੋ ਜਾਣ ਫੇਰ ਟਾਈਮ ਨਾਲ ਲਾ ਲਈਏ ਕੱਪੜੇ
ਅੱਛਾ ਤੁਸੀਂ ਫੇਰ ਹਾੜੀ ੲਕਾਦਸ਼ੀ ਵਗੈਰਾ ਤਾਂ ਨਹੀ ਕਰਦੇ ਵੈਮ।
ਨਾ-ਨਾ ਸਾਡੇ ਚ ਐਵੇਂ ਕੁਛ ਨੀ ਹੈ।
ਅੱਛਾ ਜਿਵੇਂ ਤੇ ਕਦਸ਼ੀ ਸੀ ਨਾ ਤੇ ਕਈ ਕਰਦੇ ਨੇ ਹਾਂਜੀ ਮੇਰੀ ਮੰਮੀ ਉਰਹੀ ਆਖੇ ਕਰਦੇ ਨੇ
ਨਹੀਂ ਸਾਡੇ ਕੋਈ ਕੋਈ ਦਿਨ ਵਿਹਾਰ ਨਹੀਂ ਹੈਗਾ ਕੋਈ ਉਹ ਨਹੀਂ ਹੈ ਸਾਡੇ
ਅੱਛਾ- ਅੱਛਾ, ਏਥੇ ਹੀ ਕਰਦੇ ਨੇ ਮੰਮੀ ੳਰੀ ਵੀ ਚਾਵਲ ਨੀ ਖਾਣੇ ਐਵੇਂ
ਧੋ ਲਵਾਂ
ਪ੍ਰੈਸ ਕਰਕੇ, ਹੂ
ਤੋਂਈ ਨ ਕਿਉਂਕਿ ਸ਼ੁਰੂ ਹੋਏ ਅੰਮ੍ਰਿਤ ਚੱਕਿਆ ਤੇ ਸਭ ਨੇ ਫੇਰ ਕਦੀ ਇਸ ਪਾਸੇ ਧਿਆਨ ਹੀ ਨੀ ਗਿਆ ਹਨਾ। ਦਿਨ ਤੇ ਸਾਰੇ ਇੱਕੋ ਜਿਹੇ ਹੁੰਦੇ ਨੇ ਦੇਖੋ
ਤੇ ਕੋਈ ਉਹ ਨੀ ਕਰਦੇ, ਹਾਂਜੀ ਇਹ ਤੇ ਗੱਲ ਹੈਗੀ ਏ।
ਦਿਨ ਤਾਂ ਸਾਰੇ ਇੱਕੋ ਜਿਹੇ ਹੋਦੇ ਨੇ, ਵੇਖੋ ਬਾਕੀ ਆਪਣਾ- ਆਪਣਾ ਦੇਖੋ ਉਹ ਹੁੰਦਾ ਹੈ ਹਾਂ, ਵੀ ਟਾਈਮ ਹੁੰਦਾ ਹੋਵੇ, ਕੋਈ ਨਾ ਆਪਣੇ ਆਪਣਾ ਕੁਛ ਹਾਂ ਬਿਲਕੁਲ- ਬਿਲਕੁਲ
ਹਾਂਜੀ-ਹਾਂਜੀ। ਹੋਰ ਸੁਣਾਓ।
ਕਈ ਕਹਿੰਦੇ, ਨੇ ਕੈ ਕੱਪੜੇ ਨੀ ਧੋਣੇ ਮੰਗਲਵਾਰ ਸ ਨੀ ਧੋਣਾ, ਮੇ ਤਾਂ ਕੁੱਛ ਨੀ ਹੁੰਦਾ।
ਹਾਂ ਨਹੀ
ਸਾਡਾ ਤਾਂ ਸਾਡਾ ਤਾਂ ਸਗੋਂ, ਸਾਡਾ ਤਾਂ ਸਗੋਂ ਸਾਡਾ ਤਾਂ ਸਗੋਂ ਘੁੰਮ ਫਿਰ ਕੇ ਦਿਨ ਹੀ ਉਹੀ ਆਉਂਦਾ ਕੱਪੜੇ ਧੋਣ ਵਾਲਾ ਕਿਉਂਕਿ, ਐਤਵਾਰ ਬੂੜੀਆਂ ਸਾਹਿਬ ਜਾਣਾ ਹੁੰਦਾ ਹੈ। ਐਤਵਾਰ, ਬੂੜੀਆ ਸਾਹਿਬ ਜਾਣਾ ਹੁੰਦਾ। ਹਾਂ, ਤੇ ਸਾਰਾ ਦਿਨ ਉੱਥੇ ਨਿਕਲ ਜਾਂਦਾ ਫ ਸ਼ਾਮੀ ਆਈਦਾ ਫਿਰ ਘਰ,
ਅੱਛਾ, ਅੱਛਾ -ਅੱਛਾ। ਠੀਕ ਹੈ, ਠੀਕ ਹੈ। ਹੋਰ ਇਹ ਕੁਛ ਵਹਿਮ ਨਾ ਅੱਜ ਕੱਲ ਜਦ ਦੇ ਆ ਨੈਟ। ਵਗੈਰਾ, ਆਇਆ ਹੈ ਨਾ ਉਦੋਂ ਤਾਂ ਜ਼ਿਆਦਾ ਵਹਿਮ ਹੋਣ ਲੱਗ ਗ ਗਿਆ। ਨੇ ਸੋਸ਼ਲ ਮੀਡੀਆ ਤੇ ਹਰ ਤੋਂ ਹਰ ਦਾ ਕਹਿੰਦਾ, ਇਸ ਦਿਨ ਯੇ ਉਪਾਏ ਕਰੋ, ਇਸ ਦਿਨ ਯੇ ਉਪਾਏ ਕਰੋ। ਉਹ ਲੋਕਾਂ ਦਾ ਨਹੀਂ ਵੀ ਦਿਮਾਗ ਘੁੰਮਣਾ ਆਉਂਦਾ ਨਾ ਕਈ ਵਾਰੀ ਫਿਰ ਵੀ ਹੋ ਜਾਂਦਾ। ਕਿ, ਹਾਂ ਅੱਜ ਇਹ ਚੀਜ਼ ਹੈਗੀ ਏ ਤੇ ਅੱਜ ਇਹ ਨੀ ਕਰਨਾ ਬਈ। ਹਮ।
ਅੱਜ ਕੱਲ ਉਹ ਤੇ ਚੱਲੀ ਏ ਇਕ ਐਪ ਚਲੀ ਏ ਅਸਟ੍ਲੋਜਰ, ਪਤਾ ਨੀ ਕੀ ਨਾਮ ਏ। ਮੈਨੂੰ ਤਾਂ ਕੁਛ ਸਮਝ ਨੀ ਆਉਂਦਾ।
ਫ੍ਰੀ, ਫਸਟ ਚੈਟ ਫੀ੍ ਮੈਂ ਵੀ
ਬਈ, ਉਹਦਾ ਭਵਿੱਸ਼ਯ ਆ ਸਕਦਾ ਏ ਨਾ ਏਵੇਂ ਹਾਂ, ਪਤਾ ਨੀ ਕਿੰਨੀ ਨਵੀਂ ਨਵੀਂ ਆਈਡੀਆ ਬਣਾਈਆਂ ਬਈ ਇੰਨੇ ਪੈਸੇ ਪਾਓ ਇਹ ਹੋਏਗਾ
ਕੀ ਇਹ ਹੀਨਾ ਖਾਨ ਵੀ ਐਡ ਕਰਦੀ ਏ। ਐਸਟ੍ਰੋਲੋਜਰ, ਐਪ ਪੇ ਯ ਕਰੋ ਫੇਕ ਲਿਖੋ ਤੁੂੰਮੇ ਬਤਾ ਦਿੰਗੇ। ਸਹੀ ਗੱਲ, ਹੈ ਹਮ ਸਹੀ ਗੱਲ ਹੈ। ਉਹਨਾਂ, ਐਵੇਂ ਲੋਕੀ ਅਪਣਾ ਭਵਿਸ਼ਯ ਸਵਾਰਨ ਲੱਗ ਜਾਣ ਤੇ ਫੇਰ ਗ਼ਰੀਬ ਬੰਦਾ ਨਾ ਆਪਣਾ ਸਵਾਰ ਲੈ। ਜਿਹੜੇ ਵਚਾਰੇ ਸੜਕਾਂ ਤੇ ਬੈਠੇ ਹੋਏ ਨੇ ਏਹ ਨਾ ਫਿਰ ਪੰਡਿਤਾਂ ਕੋਲ ਜਾ ਕੇ, ਐਵੇਂ ਉਹ ਕਰਕੇ ਹਾਂ ਫੇਰ
ਫੇਰ ਹੁਣ ਤੁਸੀਂ ਇਹ ਚੀਜ਼ ਦੇਖੋ ਜਿਹੜੇ ਗਲੀਆਂ ਚ ਮਤਲਬ ਫਿਰਦੀ ਹੁੰਦੇ ਨੇ ਹਨਾ। ਗ ਬ ਤੁਹਾਡਾ ਕੀ ਹੋਊਗਾ ਬੋ ਹੋਗਾ। ਸਾਨੂੰ ਇਨੂੰ ਉਪਾਅ ਦੱਸਦਾ ਪਿਆ ਖੁੱਦ ਨਾਲ ਕਰਕੇ। ਖੁਦ ਨੂੰ ਹੋ ਜਾਏ ਐ ਹੈਨਾ।
ਕਰ ਲੈ ਬਸ, ਆ ਤੇਖੋ ਹੈਗਾ ਏ ਅੰਧ ਵਿਸ਼ਵਾਸ ਮੰਨ ਲੋੋ ਮੰਨ ਤੇ ਤੇ ਅਸੀਂ ਵੀ ਨੀ ਇਹ ਚੀਜ਼ਾਂ ਨੂੰ ਬਠਾ ਜਿਵੇਂ ਅੱਜ ਕਾਂਸ਼ੀ ਵਗੈਰਾ ਆ ਸਾਡੇ ਜਾਂ ਥੋੜਾ
ਹਾਂ, ਬਟ ਕਹਿੰਦੀ ਤਾਂ ਪਈ ਆ ਆਪਣੇ ਆਪਣੇ ਰਿਲੀਜੀਅਸ ਵਿੱਚ ਹੁੰ ਨਾ ਰਿਲੀਜਨ ਵਿੱਚ ਹੁੰਦਾ ਬਾਕੀ। ਕੋਈ ਐਸੀ ਗੱਲ ਨਹੀਂ ਹੈ। ਹਾਂ ਉਓ ਐਸੀ ਕੋਈ ਗੱਲ ਨਹੀਂੀ ਹੈ ਜੇ ਮੰਨੋ ਤਾਂ ਸਭ ਕੁਛ ਹੈ ਨਾ ਮੰਨੋ ਤੇ ਕੁਛ ਨਹੀਂ ਹੈ।
ਹਾਂ ਨਹੀ, ਸਹੀ ਗੱਲ ਏ। ਬਿਲਕੁਲ ਸਹੀ ਗੱਲ ਹੈ ਹਮ ਬਸ ਵਧੀਆ ਹੋਰ
ਸੋ ਨਿਊਜ ਦੇਖਦੇ ਪ ਅੱਜ ਕੱਲ ਕੀ ਕੀ ਨਿਊਜਾਂ ਚੱਲ ਰਹੀਆਂ ਨੇ
ਹਾਂ ਉਹ ਨਿਊਜ਼ ਆਈ ਹੈ ਪਤਾ ਨੀ ਕਿਹੜੀ ਵਾਈਫ ਨੇ ਆਪਣੇ ਉਹਨੂੰ ਹਸਬੈਂ ਟ ਨੂੰ ਮਾਰ ਦਿੱਤਾ ਹੈ।
ਹਾਂ ਨਹੀਂ -ਨਹੀਂ ਇਹ ਨੀ ਉਸਨ ਅਹ ਕੁਛ ਨਿਊਜ਼ ਔ ਜੋ ਹੁੰਦੀ ਏ ਕੁਛ ਬਣਾ ਦਿੰਦੇ ਨੇ। ਨਹੀ ਬੋਲੋ ਹੁਣ ਪਿੱਛੇ ਇੱਕ ਨਵੀਂ ਨਿਊਜ਼ ਆਈ ਏ, ਦੇਖੋ ਹੈਨਾ। ਇੱਕ ਕੁੜੀ ਦਾ ਰਿਸ਼ਤਾ ਹੋਇਆ ਏ, ੳਹਨੂ ਪਸੰਦ ਨਹੀਂ ਸੀ ਦਦਾ ਯਾਰ ਹੈਗਾ ਸੀ ਤੇ ਉਹਨੇ ਆਪਣੇ ਮਤਲਬ ਫਿਓਂਸੀ ਨਾਲ ਗਈ ਹੈ ਬਰਡੇ ਪਲੈਨ ਕੀਤਾ ਤੇ ਫਿਓਂਸੀ ਨੇ ਮੀਨੂ ਦਾ ਨਾਲੇ ਹੋਣ ਵਾਲੀ ਵਾਈਫ ਦਾ, ਤੇ ਉੱਥੇ ਘੁੰਮਣ ਗਏ ਨੇ, ਕਹਿੰਦੇ ਚਲੋ ਫੋਟੋ ਸੂ਼ਟ ਮਤਲਬ ਫੋਟੋ ਸ਼ੂਟ ਕਰਨੀ ਆ ਕੁੜੀ ਕਹਿੰਦੀ ਤੇ ਨਾਲ ਆਪਣੇ ਉਹਨੂੰ ਵੀ ਲੈ ਗਈ ਸੀ ਬਾੱਯਫਰੇਂਡ ਨੂੰ ਵੀ ਓਨੇ ਉੱਥੇ ਬੁਲਾ ਲਿਆ। ਉਹ ਘਰ ਵੇਖਦਾ ਪ ਥੱਲੇ ਬੋਆਏਫਰੈਂਡ ਨਾਲ ਮੇਰੇ ਕਿ ਨੇ ਧੱਕਾ ਮਾਰਦਾ ਸੀ- ਸੀ ਟੀਵ ਚ ਆ ਗਿਆ ਸਾਰਾ ਮਤਲਬ ਕੀ -ਕੀ ਚੱਲ ਰਿਹਾ ਹੋ ਕੋਈ ਕੁਛ ਕਹਿ ਰਿਹਾ ਕੋਈ ਕਹਿ ਰਿਹਾ ਆਪ ਤੇ ਡਿੱਗ ਗਿਆ ਉਹਦਾ ਪੈਰ ਸਲਿੱਪ ਹੋ ਗਿਆ, ਪਰ ਦੇਖੋ ਹੁਣ ਹੈਨਾ। ਜਿੰਨੀ ਜਿੰਨਾ
ਉਥੇ ਉਹੀ ਹੋ ਜਾਂ ਜਿਹੜੇ ਉੱਥੇ ਸੀ ਜਾਂ ਜਿਹੜਾ ਉਹ ਪਰਪੁਣ ਜਿਹੜਾ
ਬਿਲਕੁਲ ਦੇਖੋ ਸੀ- ਸੀ ਟੀਵ ਕੈਮਰੇ ਚ ਆਇਆ ਜੇ ਨਾ ਧੱਕਾ ਮਾਰ ਰਹੀ ਦਾ ਹੱਥ ਐਵੇਂ ਲੱਗ ਰਿਹਾ ਨਾਲ
ਹਾਂ ਫੇਰ ਉਹ ਝੂਠ ਥੋੜ੍ਹੀ ਏ। ਉਹ ਤੇ ਫੇਰ ਦੇਖੋ ਸੱਚ ਹੀ ਹੈ ਨਾ ਤੇ ਸੱਚ ਹੀ ਆ ਇਹ ਜੱਜ ਤਾਂ ਇੱਕ ਤੇ ਇਹ ਆ ਹੀ ਆਇਆ ਕੁਛ ਸਮਝ ਹੀ ਨਹੀਂ ਆਉਂਦਾ ਵੀ ਕੀ ਝੂਠ ਕੀ ਸੱਚ ਹੈਂ ਇਹਦੇ ਵੀ ਨੁਕਸਾਨ ਵੀ ਨੇ ਤੇ ਫਾਇਦੇ ਵੀ ਨੇ।
ਹਾਂ, ਬਿਲਕੁਲ ਬਿਲਕੁਲ।
ਹੈਂ ਵੀ ਇੱਕ ਕੋਈ ਵੀ ਟੈਕ ਕੋਈ ਵੀ ਟੈਕਨੋਲੋਜੀ ਆਉਂਦੀ ਐ। ਇੱਕ ਫਾਇਦੇ ਵਾਸਤੇ ਆਉਂਦੀ ਐ। ਪਰ ਲੋਕ ਉਹਨੂੰ ਗ਼ਲਤ, ਉਹਦੇ ਤੇ ਇਸਤੇਮਾਲ ਕਰਨ ਉਹ ਫਿਰ ਗ਼ਲਤ ਐ।
ਉਹੀ ਤਾਂ ਇਹਨਾਂ ਨੇ ਇੰਨਾ ਮਿਸਯੂਜ ਕੀਤਾ ਪਿਆ ਨਾ ਇਹਨਾਂ ਦਾ।
ਹਮ, ਹਾਂ ਉਹੀਥ ਇਹ ਚੀਜ਼ ਗਲਤ ਹੈ ਫੇਰ।
ਬਈ, ਹੁਣ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਅਸੀਂ ਇਦੇ ਤੋਂ ਪੈਸੇ ਕਮਾ ਵੀ ਸਕਣੇ ਆ ਕਈ ਹੁੰਦੇ ਨੇ ਇਦੇ ਤੋਂ ਕੀ ਕਰ ਲੋਕ ਲੋਕਾਂ ਦੇ ਕਮਾਏ ਹੋਏ ਪੈਸੇ ਲਈ ਜਾ ਰਹੇ ਨੇ ਤਾਂ ਗਲਤ ਗੱਲ ਹਨਾ ਦੇਖੋ ਡਿਟੇਲਸ ਵਗੈਰਾ ਨਾਲ ਤਾਂ ਕਿੰਨਾ ਕੁਛ ਹੋ ਰਿਹਾ ਹੈ ਨਾ? ਹਮ, ਬੈਂਕ ਡਿਟੇਲਸ ਨੂੰ ਕਿੰਨਾ ਗਲਤ ਅੱਜ ਕਲ ਕੀਤਾ ਜਾ ਰਿਹਾ।
ਸੈਨੂ ਖੁਦ ਕਈ ਵਾਰੀ ਆਂਦੇ ਨੇ ਯੇ ਐਪ। ਕਰੋ ਇਹ ਐਪ ਕਰੋ, ਅਸੀਂ ਤਾਂ ਕਲਿੱਕ ਹੀ ਨਹੀਂ ਕਰਦੇ ਬਈ। ਕੀ ਪਤਾ ਕੀ ਹੋ ਜੇ ਕੋਈ ਫਰੋਡ ਹੋਜੇ ਫੋਨ ਹੈਕ ਹੋ ਜੇ। ਅੱਜ ਕਲ ਡਰ ਹੀ ਇੰਨਾ ਲੱਗਦੈ। ਕਿਉਕਿ ਇੱਕ ਫ਼ੋਨ ਹੀ ਏ ਜਿਦੇ ਚ ਸਾਰਿਆਂ ਦਾ ਡਾਟਾ ਹੁੰਦੈ ਕਿਉਕਿ ਹੁਣ ਏ ਡੋਕੂਮੈਂਟ ਤੇ ਲੋਕੀ ਅਪਣੇ ਨਾਲ ਲੈ ਜਾ ਕੇ ਰਾਜੀ ਨਹੀਂ ਹੈਗੇ। ਕਿਧਰੇ ਕੋਈ ਡੋਕੂਮੈਂਟ ਚਾਹੀਦਾ, ਹਾਂ ਵੀ ਚਲੋ ਫੋਨ ਵਿਚੋਂ ਵੇਖ ਕੇ ਫਟਾ-ਫਟ ਪ੍ਰਿੰਟ ਆਊਟ ਕੜਵਾ ਕੇ ਚਲੋ, ਦੀ ਦੇ ਤੋ ਪਰ ਲੋਕੀ ਪਤਾ ਨੀ ਕਿੱਥੋਂ ਕਿੱਥੋਂ ਆਈਡੀਆ ਲਗਾ ਲੈਂਦੇ ਨੇ ਇੰਨੇ ਇਹਨਾਂ ਦਿਮਾਗ ਚ ਉਹੀ ਕਿਸੇ ਹੋਰ ਪਾਸੇ ਲਗਾਓ ਸੋਸ਼ਲ ਮੀਡੀਆ ਬਣਿਆ ਏ ਜਰੂਰੀ ਨੀ ਆ ਕੰਮਾਂ ਵਾਸਤੇ ਵੇ, ਬੜੀਆਂ ਵਧੀਆ ਚੀਜ਼ਾਂ ਵੀ ਹੈਗੀਆਂ ਨੇ। ਤੁਸੀਂ ਉਹਨੂੰ ਉੱਚੇ ਪਾਸੇ ਦਿਮਾਗ ਲਗਾ ਕੇ ਅੱਛਾ ਪੈਸਾ ਅਰਨ ਕਰੋ ਬਥੇਰੇ ਲੋਕੀ ਕਰਦੇ ਪਏ ਨੇ।
ਸਹੀ ਗੱਲ ਏ ਹੋਰ।
ਕਈਆਂ ਨੂੰ ਜਿਹਨਾਂ ਨੂੰ ਮਿਹਨਤ ਨਾ ਕਰਨੀ ਪਏ ਪਰ ਦੇਖਿਆ ਜਾਏ ਤੇ ਫਿਰ ਇਹਦੇ ਚ ਮਿਹਨਤ ਜਾਦਾ ਵੀ ਹੈਗੀ ਏ। ਦਿਮਾਗ ਲਗਾਣਾ ਕਿਵੇਂ ਹੈ।
ਹਾਂ ਬਿਲਕੁਲ ਐ ਤੇ ਸਗੋ ਜ਼ਿਆਦਾ ਸੀ ਹਾਂ। ਇਹ ਚੀਜ਼ਾ ਸਗੋਂ ਜ਼ਿਆਦਾ ਮਿਹਨਤ ਹਾਂ।
ਤੇ
ਬਸ ਉਹੀ ਉਹ ਗੱਲ ਹੈ ਨਾ, ਤੁਸੀਂ ਗ਼ਲਤ ਯੂਜ ਕਰਦੇ ਪਏਉ, ਉਹਦਾ ਸੋਸ਼ਲ ਮੀਡੀਆ ਦਾ
ਪਰ ਲੋਕਾਂ ਦਾ ਫਿਰ ਵਿਸ਼ਵਾਸ ਵੀ ਉੱਠ ਜਾਂਦਾ ਐ, ਹੁਣ ਆਈਡੀ ਹੁਣ ਬੰਦਾ ਕਿਸੇ ਦੀ ਆਈ ਡੀ ਸਰਚ ਕਰ ਰਿਹਾ ਫੋਟੋ ਨਹੀਂ ਲੱਗੀ ਹੋਈ। ਪਰ ਸੇਮ ਫਰੈਂਡਸ ਹੈਗੇ ਨੇ। ਕਈ ਫੇਕ ਆਈ ਡੀ ਬਣਾ ਕੇ ਬੈਠੇ। ਕਂਠੇ ਹੁੰਦੇ ਨੇ। ਹੁਣ ਵਿਸ਼ਵਾਸ ਕਿਦੇ ਤੇ ਕਰੀਏ। ਤੇ ਵਿਸ਼ਵਾਸ ਕਰੀਏ, ਮੇਰੀ ਖੁਦ ਇੱਕ ਵਾਰੀ ਆਈਡੀਆ ਹੈਗਾ ਹੋਗੀ ਸੀ। ਮੈਨੂੰ ਇੱਕ ਵਾਰੀ ਮੈਸੇਜ ਆਇਆ ਹਾਂ ਇੰਝ ਇੰਸਟਾਗ੍ਰਾਮ ਆਈ ਡੀ ਮੇਰੀ ਹੈ ਕੋਈ ਮੈਨੂੰ ਵੀ ਮੈਸੀਜ ਆਇਆ ਵੀ ਐਸੇ, ਐਸੇ ਇੱਕ ਵਰਗ ਹੈਗੇ ਐ, ਆਪ ਆਪਣਾ ਵੋ ਕਰੋ ਮੈਂ ਵੀ ਚਲੋ ਕਰ ਲਿੱਤੀ, ਕਿਉਂਕਿ ਨਾ ਉਹ ਆਈ ਡੀ ਬਣੀ ਸੀ। ਮੇਰੇ ਰਿਸ਼ਤੇਦਾਰੀ ਚ ਨਾ ਬੜੇ ਦੂਰ ਦੀ ਕਜ਼ਨ ਨੇ ਉਹ ਉਹਦੇ ਨਾਮ ਤੋਂ ਬਣੇ ਸੀ, ਔਰ ਉਹ ਕੈਨੇਡਾ ਰਹਿੰਦੀ ਸੀ। ਤੇ ਮੈਂ ਕਿਹਾ ਚ ਕਹਿੰਦੀ ਐ, ਕੈਨੇਡਾ ਕੀ ਐਪ ਐ। ਹੁਣ ਕੀ ਪਤਾ ਉਹਦਾ ਕੋਈ ਬੰਦਾ ਹੋਏ ਅੱਗੇ? ਉਹਦੀ ਪੂਰੀ ਜਾਣਕਾਰੀ ਸੀ ਉਹਦੇ ਕੋਲ ਉਹਨੇ ਮੈਨੂੰ ਦੱਸਿਆ ਮੈਂ ਵੀ ਚਲੋ ਕਰ ਲਿੱਤੀ ਮੈਂ ਜਿਵੇਂ ਉਹ ਐਪ ਕੀਤੀ ਮੇਰਾ ਇਨ ਬੰਦ ਹੋ ਗਿਆ। ਮੇਰਾ ਇੰਸਟਾ ਬੰਦ ਹੋ ਗਿਆ। ਮੈਂ ਕੁੜੀ ਦੀ ਜਿਹੜੀ ਜਿਹੜੀ ਸਾਡੇ ਦੂਰ ਦੇ ਰਿਸ਼ਤੇਦਾਰ ਉਹ ਤੇ ਮਾਇਕਾ ਆ ਸਾਡੇ ਘਰ ਦੇ ਕੋਲ ਆ ਮੈਂ ਉਹਦੇ ਘਰ ਚਲੀ ਗੀ ਉਹਦੀ ਮੰਮੀ ਕਹਿੰਦੀ ਨਾ ਇਹ ਤੇ ਉਹਦੀ ਆਈਡੀ ਹੈ ਈ ਨ, ਵੀ ਨਾਲੇ ਇਸ ਟਾਈਮ ਤੇ ਉਹ ਸੁੱਤੀ ਹੋਣੀ। ਕੋਈ ਗੱਲ ਨਹੀਂ ਕਿ ਡੇ ਨਾਈਟ ਦਾ ਥੋੜਾ ਫਰਕ ਹੁੰਦਾ ਏ। ਫਿਰ ਮੈਂ ਉਹਦੇ ਨਾਲ ਗੱਲ-ਗੁੱਲ ਕੀਤੀ। ਕਹਿੰਦੀ ਨਹੀਂ ਐ ਮੇਰੀ ਆਈ ਡੀ ਨੀ ਹੈਗੀ ਫੇਰ ਮੈਂ ਮੇਰੇ ਨੋਂਨ ਚ ਈ ਮੇਰਾ ਫਰੈਂਡ ਹੈ ਉਹ ਵੀ ਹੈਕਰ ਹੈਗੈ ਉਨੇ ਜਾ ਕੇ ਕਿ ਮੇਰੀ ਆਈਡੀਆਂ ਦੀ ਮੇਲ ਮੂਲ ਪਾਈ ਹੈ ਓਦਾ ਸਿਸਟਮ ਕੀਤਾ ਤਾਂ ਜਾ ਕੇ ਮੇਰੀ ਆਈ ਡੀ ਆ ਓਹੀ
ਤਾਂ ਵੇ
ਹੈਂ ਜ਼ਰੂਰੀ ਨੀ ਵੀ ਦੇਖੋ ਆਈਡੀ ਹੈਗੀਏ ਪਰ ਫੇਰ ਵੀ ਹੁਣ, ਉਹਦੇ ਸਾਡੀ ਫੋਟੋਜ਼ ਨੇ ਹੁਣ, ਉਹ ਉਸ ਮੇਰੀ ਆਈਡੀ ਤੋਂ ਸਾਰਿਆਂ ਨੂੰ ਮੈਸੇਜ ਕੀਤੇ ਹੋਏ ਸੀ। ਵੀ ਏ ਐਪ ਕਰੋ। ਹਾਂ ਸ਼ੋ ਔਫ ਹਾਂ ਬੀ ਐ ਤੁਸੀਂ ਵੀ ਐਪ ਕਰੋ ਬੀ ਹਾਂ ਮੇਰੇ ਕੋ ਇਤਨੇ ਹਾਂ ਮੇਰੇ ਕੋ ਇਤਨੇ ਅਰ ਆਪ ਵੀ ਕਰੋ, ਆਪ ਵੀ ਕਰੋ ਮੈਂ ਨਾ ਫਟਾਫਟ ਸਟੇਟਸ ਲਗਾ ਦਿੱਤਾ। ਵਟਸਐਪ ਤੇ ਵੀ ਆਪਣੇ ਜਾਦਾ ਕਲੋਜ ਕਲੋਜ਼ ਵਗੈਰਾ ਨੂੰ ਦੱਸ ਦਿੱਤਾ। ਮੈਂ ਵਟਸਐਪ ਤੇ ਵੀ ਸਟੇਟਸ ਲਗਾ ਹੁਣ ਤੇ ਫਿਰ ਫੈਦਾ ਹੋਗਾ ਨਾ ਸੋਸ਼ਲ ਮੀਡੀਆ ਦਾ ਵੀ ਮੈਂ ਸਟੇਟਸ ਲਗਾਤਾ ਸਾਰਿਆਂ ਨੂੰ ਪਤਾ ਲੱਗ ਗਿਆ। ਵੀ ਉਹ ਸਾਈਟ ਏ ਉਹ ਹੈਕ ਹੋ ਗਈ ਏ।
ਹੂੰ
ਵੀ ਉਹਦੇ ਉਤੇ ਕੋਈ ਮੈਸੇਜ ਨਾ ਕਰੋ। ਐਵੇਂ ਨ ਨੁਕਸਾਨ ਵੀ ਏ, ਤੇ ਫਾਇਦੇ ਵੀ ਨੇ ਫਿਰ ਮੇਰੀ ਆਈ ਡੀ ਬੜੀ ਔਖੀ ਚੱਲੀ। ਮੈਂ ਫੇਰ ਪਾਸਵਰਡ ਚੇਂਜ ਕੀਤਾ, ਉਸ ਤੋਂ ਬਾਅਦ ਟਚਵੁਡ ਮੈਂ, ਕਿਸ ਕਦੀ ਨੀ ਲ ਕੀ ਆ ਚੀਜ਼ ਕੀਤੀ, ਕਿਸੇ ਦੇ ਦੇ ਤੇ ਹਾਂਜੀ।
ਬਸ ਉਹੀ ਐ ਨਾ, ਲੋਕੀ ਸਮਝਦੇ ਨੇ ਨਾ ਬਈ ਕੀ ਗੱਲਤ ਤਾਂ ਅੱਜ ਕੱਲ ਦੇਖੋ ਫੋਟੋਜ਼ ਦਾ ਵੀ ਤਾਂ, ਅੱਜ ਕੱਲ ਹੁਣ ਪਿਛੇ ਜਿਹੜੀ ਫੋਟੋਜ਼ ਚੱਲੀ ਸੀ ਜੈਮੀਨ ਆਈ ਤੋਂ ਤੁਸੀਂ ਫੋਟੋਜ਼ ਵਗੈਰਾ ਕਰੋ ਹੈਨਾ ਤੁਹਾਡਾ
ਹਾਂ। ਉਹ ਵੀ ਉਹ ਵੀ ਗਲਤ ਐ, ਉਹ ਵੀ ਗ਼ਲਤ ਐ, ਅਸੀਂ ਆਪਣੀ ਉਹਨਾਂ ਨੂੰ ਦਿੰਦੇ ਪਏ ਆ।
ਆ ਕਰੋ ਫੋਟੋਆਂ ਚ ਲੱਗੇ ਇਹ ਏ ਆਈ ਉਹ ਜਾਂਦੇ ਨੇ ਇਹ ਆਈ ਤਾਂ ਨ ਕੌਣ-ਕੌਣ ਬੈਠ
ਹਾਂ। ਸਹੀ ਗਲ ਐ। ਹੂੰ ਹੂੰ ਹੂੰ ਹੁੰ ਮਸ ਬਣ। ਅੱਛਾ ਅੱਛਾ ਅੱਛਾ ਠੀਕ ਹੈ ਜੀ। ਓਕੇ ਜੀ ਸਤਸ਼੍ਰੀ ਅਕਾਲ ਜੀ।
ਅੱ ਆ